ਹੈਲੋ, ਸਸਰੀਕਾਲ ਸਸਰੀਕਾਲ ਜੀ ਹੋਰ ਕਿਵੇਂ ਹੋ ਤੁਸੀਂ।
ਮੈਂ ਠੀਕ ਹੈਗਾਵਾਂ ਤੁਸੀਂ ਦੱਸੋ।
ਵਧੀਆ।
ਕਿੱਥੇ ਗਏ ਸੀ ਘੁੰਮਣੇ, ਛੁੱਟੀਆਂ ਵਿੱਚ ਕਿੱਥੇ ਗਏ ਸੀ ਘੁੰਮਣੇ?
ਅ ਅਹ, ਕਿੱਥੇ ਦੈਹਰਾਦੂਨ ਗਏ ਸੀ ਅਸੀ।
ਇੰਦਰਾਦੂਨ, ਦੇਹਰਾਦੂਨ ਕਿੱਥੇ, ਮਾਲ ਦੇਵਤਾ 'ਚ'
ਹਾਂ, ਮਾਲ ਦੇਵਤਾ 'ਚ'।
ਹਾਂਜੀ, ਉਹ ਵੈਸੇ ਵਧੀਆ ਜਗ੍ਹਾ ਹੈਗੀ ਐ।
ਹਮ, ਵਧੀਆ ਤਾਂ ਹੈ।
ਹੋਰ ਦੱਸੋ, ਤੁਹਾਡੇ ਘਰ ਵਿੱਚ ਸਾਰੇ ਠੀਕ ਹੈੱਗੇ ਨੇ।
ਸਾਰੇ ਠੀਕ ਹੈਗੇ ਨੇ, ਸਭ ਵਧੀਆ। ਤੁਸੀਂ ਦੱਸੋ, ਕੀ ਖਾ ਲਿਆ ਨਾਸ਼ਤੇ 'ਚ' ਸਵੇਰੇ-ਸਵੇਰੇ? ' ' ਸਵੇਰੇ-ਸਵੇਰੇ ਮੈਂ ਤਾਂ ' ' ਖਾਧੀ। ਚਲੋ ਭਾਈ।
' ' ਉਹ ਭਰਾ ਨੇ ਮਨਾਤੀ ਸੀ, ਮੈਂ ਤੋਂ ਖਾਣੀ ਪਈ। ਹੁਣ ਬਾਅਦ 'ਚ' ਮੈਗੀ ਖਾਵਾਂਗੇ।
ਚਲੋ, ਵਧੀਆ ਹੈ ਤੁਹਾਨੂੰ। ਵਧੀ ' ' ਅਹ, ਤੁਸੀ ਕੀ ਖਾਧਾ ਸੀ? ਅਸੀਂ ਤਾਂ ਆਂਡੇ ਖਾਧੇ ਸੀ। ਤੇ-ਤੇ ' ' ' ' ' ' ਦੋਨੋ ' ' ' ' ਆਹ ਕੀ ਲਾਡ ਦੀ ਆ। ਵਧੀਆ ਗੱਲ ਏ। ਕਿਹੜਾ ਕੰਮ ਕਰਦੇ ਓ ਤੁਸੀਂ, ਅਸੀਂ ਗੱਡੀ ਦਾ ਇੰਸ਼ੋਰੈਂਸ। ਕੰਮ ਕਰਦੇ ਆ।
ਚੰਗਾ ਹੀ ਵਧੀਆ ਕੰਮ ਹੁੰਦਾ ਐ। ਔਰ, ਕਿਹੜੇ ਕੋਲੇਜ 'ਚ' ਹੋ ਤੁਸੀਂ? ਪੜ੍ਹ ਰਹੇ ਹੋ, ਜਾਂ ਕੰਮ ਕਰਦੇ ਪਏ ਓ?
ਦੋਨੋਂ ਕਰ ਰਹੇ ਆ, ਪੜ੍ਹ ਵੀ ਰਹੇ ਕੰਮ ਵੀ ਕਰ ਰਹੇ।
ਹੋਧੀਆ ਗੱਲ ਐ।
ਹੁਣ ਫੇਰ ਕੋਲੇਜ, ਕੋਲੇਜ ਵਿੱਚ ਨਾ ਤੁਸੀਂ। ਜਾਂ ਕੋਲੇਜ 'ਤੇ ਆ। ਫਸਟਈਅਰ ਜਾ ਸੈਕਿੰਡ, ਫਸਟੲਈਅਰ ਹੈਗਾ।
ਚਗਾ ਹੋਰ ਜ਼ ' '
ਵਧੀਆ ' '
ਹਾਂ, ਵਧੀਆ ਹੀ ਆਉਣਾ ਚਾਹੀਦਾ ਹੈ।
ਹਮ, ਹੋਰ ਦੱਸੋ? ਹੋਰ ਠੀਕ ਐ, ਘਰ ਤੁਹਾਡੇ?
ਹਾਂਜੀ ਕੀ ਗੱਲ ਹੈ, ਤੁਸੀਂ ਅੰਮਿਤਸਰ ਗਏ ਸੀ?
ਹਾਂ ਬੜੇ, ਪਿਛਲੇ ਸਾਲ ਗਏ ਸੀ। ਮਹੀਨੇ ਹੋਏ ਬੜੇ, ਅੱਧੇ ਮਹੀਨੇ ਹੋਏ ਬਾਘਾ ਬੋਡਰ 'ਚ' ਵੀ ਗਏ ਸੀ ਤੁਸੀਂ, ਬਾਘਾ ਬੋਡਰ ' ' ਸੀ ਤੁਸੀਂ ਆਤੰਕਵਾਦੀ ਮਿਲਿਆ ਈ ਨੀ, ਬੋਡਰ ਤੇ ਓਧਰ ਸਿਓਰਟੀ ਹੈਗੀ ਆ ਸਾਰੀ। ਕੁਛਦਾ ਨਾ -ਨਾ ਉੱਥੇ ਨੀ ਗਏ।
ਔਰ?
ਤੁਹਾਡੇ ਓਥੇ ਜਲਦੀ 'ਚ ਗਏ। ਹੋਰ ਸਭ ਠੀਕ ਐ ਬਾਈ, ਹੋਰ ਦੱਸੋ? ਹੋ ਤੁਸੀਂ, ਤੁਸੀਂ ਮਾਲਿਕ ਓ? ਆ ਸਵੇਰੇ -ਸਵੇਰੇ, ਨਾਲ ਨਿੱਕਲ ਸੀਗੇ।
ਔਰ?
ਤੁਸੀਂ ਸਵੇਰੇ ਕਿੰਨੇ ਵਜੇ ਉਠਦੇ ਓ? ਨੌ ਵਜੇ ਦਸ, ਨੌ ਦਸ ਵਜੇ ਚੱਲਾਂਗੇ। ਹਮ, ਤੁਹਾਡੇ‌ ਪੂਰੇ ਦਿਨ ਦੀ ਰੁਟੀਨ ਦੱਸੋ? ਨੌ ਵਜੇ ਉੱਠਣੇ ਆ, ਦਸ ਵਜੇ ਨਹਾਦੇ ਆ, ਫਿਰ ਨਾਸ਼ਤਾ ਕਰਦੇ ਆ। ਫਿਰ, ਉਸ ਤੋਂ ਬਾਅਦ, ਅ ਅ ਆ ਫਿਰ ਬਾਰਾਂ-ਬਾਰਾਂ ਵਜੇ, ਇੱਕ ਵਜੇ ਨਿੰਬ, ਨਿੰਬੂੋਂ ਪਾਣੀ ਬਣਾ ਲਿਦੇ ਨੇ। ਕੀ ਹੁੰਦਾ ਐ, ਉਹ ਕੀ ਹੁੰਦਾ, ਜਲਜੀਰਾ ਪੀ ਲੈਦੇ ਨੇ। ਫਿਰ ਖਾਣਾ ਖਾਂਦੇ ਨੇ ਦੋ ਵਜੇ।
ਹਮ।
ਆਪਣਾ, ਚਾਰ-ਚਾਰ ਵਜੇ, ਕਿੜੇ ਫੂਟ ਦਿਨ ਆਮ-ਆਮ ਹੋ ਗਿਆ, ਕੀ ਹੋਇਆ, ਦੇਰ ਹੋ ਗਏ। ਸ਼ਾਮੀ ਚਾਹ। ਫਿਰ ਰਾਤੀ ਖਾਣਾ, ਫਿਰ ਸੋ‌ ਗਏ। ਰਾਤੀ ਗਿਆਰਾਂ ਕੁ ਵਜੇ।
ਆਏ, ਚੰਗੀ ਗੱਲ ਹੈ। ਵਧੀਆ ਹੈਗੀ ਆ, ਤੁਹਾਡੀ ਰੂਟੀਨ।
ਹਮ। ਤੁਸੀਂ ਦੱਸੋ? ਤੁਹਾਡੀ ਰੂਟੀਨ ਕੀ ਆ?
ਮੇਰੀ ਰੂਟੀਨ ਤੇ ਆਈ ਆਗੀ, ਸਵੇਰੇ ਨੌ ਵਜੇ ਉੱਠਦਾ। ਸਾਡੇ ਨੌ ਵਜੇ ਨਾਨਦਾ। ਫਿਰ ਨਾਨਣ 'ਚ ਪੰਦਰਾਂ ਮਿੰਟ ਲੱਗ ਜਾਂਦੇ ਨੇ। ਫਿਰ ਪੋਣੇ ਦਸ, ਮੈਂ ਰੋਟੀ ਖਾਂਦਾ। ਤੇ ਉਸ ਤੋਂ ਬਾਅਦ ਥੋੜਾ ਬਹੁਤਾ ਲੇਟਦਾ ਵਾ। ਫਿਰ ਫੋਨ ਚਲਾਣਾ ਵਾ। ਫਿਰ ਅਸੀਂ ਥੋੜੀ ਬਹੁਤੀ ਬਾਤਾਂ ਮਾਰਦਾ ਵਾਂ।
ਅੱਛਾ ਜੀ। ਫਿਰ ਉਸਦੇ ਬਾਅਦ ਥੜਾ ਚੁੱਕਰ ਮਾਰ ਕੇ ਆਨਾ। ਹਮ, ਵਧੀਆ‌ ਐ।
ਫਿਰ ਦੁਪਹਿਰ ਹੋ ਜਾਂਦੀ ਐ। ਫਿਰ ਮੈਂ ਰੋਟੀ ਬੰਨਵਾ ਕੇ ਖਾ ਲੈਣੀ। ਉਸ ਤਰ੍ਹਾਂ ਮੈਂ ਵੀ ਉਹ ਨਵਾਂ, ਨਵਾ ਆਹ ਚਾਰ ਮਹੀਨੇ ਮਜ਼ਰ ਆ ਹਮ, ਮੈਂ ਸੋਚਿਆ ਨਵਾ ਚਾਹ ਹੈਗੀ ਆ। ਚੌਲ ਬੀਜਤੇ ਥੋੜਾ ਬਹੁਤਾ ਪਹੁੰਚਣਾ ਜਰੂਰ। ਉਸਤੋਂ ਬਾਅਦ ਮਜ ਵਾਲ ਰੋਟੀ ਖਾਂਣੇ ਆ ਤੇ ਉਸ ਤੋਂ ਬਾਅਦ, ਇੱਕ ਦੋ ਚੱਕਰ ਮਾਰਨ ਆ। ਫਿਰ ਮੈਂ ਜਦੋ ਜਾਨੀ ਆ, ਉਦੋ ਰਣੀ ਦੂਧੀਆਂ ਹੋ ਚਏ ਪੀ ਕੇ
ਸੈੱਟ ਹੋਕੇ, ਤੇ ਬਾਰ ਸੈਰ ਚ ਚੱਕਰ ਮਾਰਨ ਜਾਂਦਾ ਵਾ।
ਹੂੰ, ਕੋਈ ਦੱਸ ਵਜੇ ਆਵਾ।
ਥੋੜਾ ਬਹੁਤ ਉਹ
ਫੋਨ ਚਲਾ ਕੇ, ਗਿਆਰਾਂ-ਬਾਰਾਂ ਵਜੇ ਸੋ ਜਾਂਨਾ। ਆ ਵਧੀਆ ਹੈਗੀ ਤੁਹਾਡੀ ਵੀ ਸਾਡੀ ਵੀ ਚੰਗੀ ਹੈ ਤੁਹਾਡੀ ਵੀ ਚੰਗੀ
ਹਾਂਜੀ, ਸਹੀ ਗੱਲ ਹੈ। ਤੁਸੀਂ ਅਕੈਡਮੀ ਕੀਤੀ ਹੋਈ ਹੈ, ਅਕੈਡਮੀ ਜਾਂਨੇ ਓ।
ਨ- ਨਾ, ਨਾ ਹਾਲੇ ਤਾਂ ਨੀ ਜਾਂਦਾ ਉਹ
ਮੈਂ ਜਾਂਦਾ ਵਾ ਹਾਲੇ।
ਹੂੰ, ਵਧੀਆ ਹੈ।
ਚੱਲੋ, ਉਹਦੇ ਬੜੀ ਪ੍ਰੈਕਟਿਸ ਕਰਨੀ ਪੈਂਦੀ ਏ। ਕੀ ਕਰਨ ਅਸੀਂ ਨਾ ਇਨੀ ਕਰ ਨੀ ਸਕਦੇ ਅਸੀਂ ਜਾਂਦੇ ਨੀ ਸੀ ਬਸ ਅਮ
ਹੋਰ ਦੱਸੋ, ਕੀ ਹਾਲ ਹੈ ਤੁਹਾਡਾ।
ਕਿਵੇਂ ਆ ਵਧੀਆ ਹੈ ਵਧੀਆ ਹਾਂਜੀ ਵਧੀਆ ਸਭ ਠੀਕ ਹੈ। ਜ ਹ ਹੋਰ ਤੁਸੀਂ ਤੁਹਾਡੇ ਘਰ ਏ ਸੀ ਲਾਗ ਗਿਆ ਏ? ਏ ਸੀ ਦਾ ਸੀਜਨ ਮੈਂ ਲੱਗਿਆ ਸਾਡਾ ਤਾਂ ਚੱਲਦਾ ਹੀ ਰਹਿੰਦਾ ਸਾਰਾ ਦਿਨ ਚੱਲਦਾ ਮਾਰਾਦੇ ਹਮ ਹੈ ਵੀ ਠੀਕ ਤੇ ਦੁਪਹਿਰ ਇੰਨੀ ਗਰਮੀ ਹੁੰਦੀ ਹੈ। ਰਾਤੀ ਵੀ ਲੱਗਦੀ ਆ ਤੇ ਰਾਤੀ ਵੀ ਚਲਾਦੇ, ਬਹੁਤ ਗਰਮੀ ਹੁੰਦੀ ਏ, ਹੂੰ। ਹਮ। ਤੁਹਾਡੇ ਉਧਰ ਵੀ ਹੁੰਦੀਏ, ਹੋਰ ਕੀ? ਗਰਮੀ ਅੱਜ ਪਈ ਹੈ। ਹੋਰ ਕੁਛ, ਦੱਸੋ ਕੀ ਹਾਲ ਚਾਲ ਏ?
ਸਭ ਵਧੀਆ ਕੀ ਦੱਸ ਤੁਹਾਨੂੰ? ਕੀ ਕਰਦਾ ਜੂਸ ਸਾਡੇ ਮਹਿੰਗਾ ਹੀ ਏ ਜੀ। ਤੇ ਆਮ।
ਹਾਂਜੀ।
ਮੇਰਾ ਤੇਰਾ ਹੈ, ਉਸ ਵਾਰੀ। ਹਮ ਉਹ ਵੀ ਸਹੀ ਹੈ ਚੰਗਾ ਆ, ਉਹ ਵੀ ਤੁਹਾਡਾ ਕੀ ਅੱਪਡੇਟ ਫਾਸਟ ਫੂਡ? ਪੀਜ਼ਾ ਹੈਗਾ ਸਾਡਾ ਤਾਂ।
ਮੇਰਾ ਹੀ ਵੀਜ਼ਾ ਹੈਗਾ। ਨਾਲ ਜਾਵਾਂਗੇ ਗਏ।
ਚਾਅ-ਪਾਣੀ ਪੀਓਗੇ ਕਿਆ? ਹੋਰ ਦੱਸੋ? ਹੋਰ ਸਭ ਵਧੀਆ, ਹੋਰ ਤੁਸੀਂ ਘਰਦਾ ਖਾਣਾ ਚੰਗਾ ਲੱਗਦਾ ਜਾਂ ਬਾਅਰ ਦਾ? ਨੀ, ਅਸੀ ਸਾਡਾ ਤਾਂ ਘਰਦਾ ਈ ਸੰਗਾ ਲਗਦਾ ਬਾਰ ਦਾ ਇੰਨਾ ਨੀਂ ਖਾਣਾ ਚਾਹੀਦਾ
ਹਾਂਜੀ, ਕਈ ਵਾਰ ਹੋ ਜਾਂਦਾ ਬਾਅਰ ਦਾ ਖਾਣਾ ਨੂੰ
ਸਈ, ਗੱਲ ਐ ਪੇਟ ਖ਼ਰਾਬ ਓ ਜਾਂਦਾ ਜੀ।
ਦੱਸੋ ਜੀ ਹੋਰ, ਹੋਰ ਦੱਸੋ? ਅਹ। ਓ ਤੁਹਾਡੇ, ਤੁਹਾਡੇ ਘਰੇ ਸਭ ਹੈ ਚੰਗੇ ਹੈਗੇ।
ਮੈਂ ਜਲਦੀ ਆ ਜਾਣਾ ਤੁਹਾਡੇ ਘਰ
ਸਾਡੇ ਵੀ, ਸਾਡੇ ਵੀ ਸਭ ਚੰਗੇ ਐਗੇ ਨੇ।
ਔਨਰ, ਤੁਆਡਾ ਬਾਈ ਕਿਹੜੀ ਕਲਾਸ 'ਚ' ਐ?
ਓ ਇਲੈਵਨ-ਟੀਚ 'ਚ' ਹੈਗਾ। ਵੱਡਾ ਏ ਓ? ਵੱਡਾ ਨੀਂ ਛੋਟਾ। ਚਲੋ ਠੀਕ ਏ ਜੀ ਸਾਸ੍ਰੀ ਅਕਾਲ ਵਧੀਆ, ਸਾਸ੍ਰੀ ਅਕਾਲ ਆਕਾਲ ਜੀ।
ਠੀਕ ਐ।